ਸਤਿ ਸ੍ਰੀ ਅਕਾਲ ਜੀ ਵਧੀਆ ਜੀ ਤੁਸੀਂ ਦੱਸੋ
ਠੀਕ ਏ ਜੀ ਵਧੀਆ ਹੋਰ ਕੁੱਝ ਨੀ ਜੀ ਬਸ ਬੈਠੇ ਆ ਲਾਈਟ ਹੈ ਨੀ ਸਾਡੇ
ਅੱਛਾ ਗਰਮੀ ਤਾਂ ਸਾਡੇ ਹੀ ਬਹੁਤ ਹੋ ਰਹੀ ਜੀ ਵੈਸੇ ਮੌਸਮ ਹੁਣ ਬਾਦਲ ਸੀ ਜੇ ਤਾਂ ਆ ਗਏ
ਬਾਦਲ ਨਾਲ ਕੀ ਹੁੰਦਾ ਠੰਡ ਥੋੜੀ ਹੁੰਦੀ ਏ
ਹੋਰ ਠੀਕ ਹੈ ਜੀ
ਹੋਰ
ਹੋਰ ਵਧੀਆ ਏ
ਹਮ
ਹੋਰ ਚਾਹ ਚੂ ਬਣਾ ਕੇ ਪੀ ਲਈ
ਨਹੀਂ ਆਲੇ ਕਿੱਥੇ ਗਰਮੀ ਚ ਥੋੜ੍ਹੀ ਬਹੁਤ ਠੰਡ ਹੋ ਜੇ ਫੇਰ ਬਣਾ ਕੇ ਪੀਵਾਂਗੇ
ਅੱਛਾ ਗਰਮੀ ਬਹੁਤ ਏ ਨਾ
ਹਾਂਜੀ
ਹਮ ਹੋਰ ਦੱਸੋ ਕੋਈ ਮਹਿੰਗਾਈ ਬਾਰੇ ਦੱਸ ਦਉ ਕਿਵੇਂ ਮਹਿੰਗਾਈ ਬਹੁਤ ਹੋ ਰਹੀ ਹੈ ਅੱਜ -ਕੱਲ੍ਹ
ਹਾਂਜੀ। ਮਹਿੰਗਾਈ ਤਾਂ ਬਹੁਤ ਹੋ ਰਹੀ ਏ।
ਹੂ
ਕੀ ਦੱਸਿਏ ਚੀਜ਼ ਇੰਨੀ ਮਹਿੰਗੀ ਆਂਉਦੀ ਇੰਨੀ ਮਹਿੰਗੀ ਆਉਂਦੀ ਹੈ।
ਹੂ ਸਾਰਾ ਕੁੱਝ ਮਹਿੰਗਾ ਈ ਏ। ਸਬਜ਼ੀ ਲਈਏ ਸ਼ਾਮ ਨੂੰ ਉਹ ਇੰਨੀ ਮਹਿੰਗੀ। ਸੌ ਰੁਪਏ ਦੀ ਇੱਕ ਟਾਈਮ ਸਰਦੀ ਏ ਸਬਜ਼ੀ।
ਹਾਂਜੀ।
ਇੰਨੀ ਮਹਿੰਗੀ ਹੋ ਗਈ। ਸਾਰਾ ਕੁੱਝ ਹੀ ਮਹਿੰਗਾ ਹੋ ਗਿਆ।
ਪਹਿਲਾਂ ਜਿਹੜੀ ਕਾਪੀ ਅਸੀ ਦਸ ਪੰ, ਦਸ- ਪੰਦਰਾਂ ਚ ਲੈਂਦੇ ਨੇ। ਉਹ ਹੁਣ ਚਾਲੀ ਪੰਜਾਹ ਦੀ ਆਦੀਏ।
ਸਹੀ ਗੱਲ ਐ। ਬਹੁਤ ਮਹਿੰਗੀਆਂ ਮੜੰਗਾ ਹੋ ਗਿਆ। ਬਹੁਤ ਮਹਿੰਗਾ ਹੋ ਗਿਆ ਸਾਰਾ ਕੁੱਝ ਹੀ। ਗ਼ਰੀਬ ਬੰਦਾ ਵਿਚਾਰਾ ਕਿ ਕਿਵੇਂ ਟਾਈਮ ਪਾਸ ਕਰੇ।
ਹਾਂਜੀ।
ਗ਼ਰੀਬਾਂ ਨੂੰ ਵਿਚਾਰਿਆਂ ਨੂੰ ਚਾਰੇ ਪਾਸੇ ਮਾਰ ਹੀ ਮਾਰ ਐ।
ਹਾਂਜੀ।
ਹੂ। ਹੋਰ ਇੰਨਾ ਮਹਿੰਗਾ ਰੀਚਾਰਜ ਹੋ ਗਿਆ ਫੋਨਾਂ ਦਾ ਹੁਣ। ਉਹ ਅਠਾਈ ਦਿਨ ਹੀ ਚੱਲਦਾ ਮਹੀਨੇ ਦਾ। ਮਹੀਨੇ ਦਾ ਕਰਾ ਦੇਖ ਕੇ। ਇਹ ਕੀ ਕਰਦੇ ਐ ਤੇ ਅਢਾਈ ਦਿਨ ਹੀ ਚੱਲਦਾ।
ਹਾਂਜੀ।
ਰੀਚਾਰਜ ਬਹੁਤ ਮਹਿੰਗਾ ਹੋ ਗਿਆ ਸਾਰਾ ਕੁੱਝ ਮਹਿੰਗਾਈ- ਮਹਿੰਗਾਈ ਬਹੁਤ ਜ਼ਿਆਦਾ ਹੋਗੀ।
ਹੋਰ ਕੀ ਕਰੀਏ ਗਰੀਬ ਬੰਦਾ ਤਾ ਵਿਚਾਰਾ।
ਹੂ। ਸਹੀ ਗੱਲ ਐ।
ਰਾਤੀ।
ਹੋਰ।
ਹੋਰ ਵਧੀਆ। ਗਰਮੀ ਹੋ ਰੱਖੀ ਹੈ। ਹੁਣ ਸਾਡੀ ਵੀ ਲੇਟ ਚਲੀ ਗਈ।
ਅੱਛਾ। ਸਾਡੇ ਤੇ ਕਦੋਂ ਦੀ ਗਈ ਏ। ਸਾਡੇ ਤੇ ਹੈ ਹੀ ਨੀ। ਇੰਨੀ ਗਰਮੀ ਹੋ ਰਹੀ। ਅੱਛਾ। ਹੋਰ ਦੱਸੋ।
ਗਰਮੀਆਂ ਚ ਲੈਟ ਜਾਣਾ ਸਭ ਤੋਂ ਖ਼ਰਾਬ ਹੁੰਦਾ।
ਹੂ। ਕੱਟਦੇ ਗਰਮੀਆਂ ਚ ਲੋਕ ਏਸੀ ਚਲਾ ਲੈਂਦੇ ਐ। ਫੇਰ ਲੋੜ ਪੈਂਦੀ ਹੈ ਇੰਨੀ ਜ਼ਿਆਦਾ ਤੇ ਫਿਰ ਕੱਟ
ਹਾਂ। ਉਹੀਆ
ਹੂ। ਹੁਣ ਘਰ -ਘਰ ਲੋਕੀ ਏਸੀ ਚਲਾਉਦੇ ਏ।
ਹਾਂਜੀ।
ਸਾਰਾ ਦਿਨ ਚੱਲਦੀ ਏ। ਸਾਰੀ ਰਾਤ ਚੱਲਦੀ ਏ।
ਬਸ ਉਸਦੇ ਕਰਕੇ ਜ਼ਿਆਦਾ ਲੋੜ ਪੈਂਦਾ ਤਾਂ ਲਾ ਕਾ ਕੱਟ ਮਾਰ ਦਿੰਦੇ ਲੇਟ ਦਾ।
ਹੂ। ਸਹੀ ਗੱਲ ਏ।
ਹੋਰ
ਹੋਰ ਵਧੀਆ।
ਹੂ। ਹੋਰ ਬਾਰਿਸ਼- ਬੂਰਸ ਹੋਈ ਸੀ। ਤੁਹਾਡੇ
ਜੀ ਬਾਰਿਸ਼ ਤਾ ਨਹੀਂ ਹੋਈ।
ਅੱਛਾ। ਸਾਡੇ ਤੇ ਆਪ ਦੇ ਨੀ ਹੋਈ ਬਾਰਿਸ਼ ਬਹੁਤ ਜਿਆਦਾ ਬਹੁਤ ਈ ਜਿਆਦਾ ਗਰਮੀ ਏ।
ਬਟ ਉਝ ਬਾਰਿਸ਼ ਦਾ ਵੀ ਕੋਈ ਫਾਇਦਾ ਨੀ। ਇੱਕ ਦਿਨ ਠੰਡਾ ਹੁੰਦੀ ਆ। ਉਸ ਤੋਂ ਅਗਲੇ ਦਿਨ ਇੰਨੀ ਗਰਮੀ ਹੁੰਦੀ ਆ ਦੱਸਿਆ ਨਹੀਂ ਜਾਂਦਾ।
ਹੁ ਉਹ ਤੇ ਫਿਰ ਧਰਤੀ ਚੋਂ ਬੜਾਸ ਨਿਕਲਦੀ ਹੈ। ਤੇ ਫਿਰ
ਹਾਂ ਤੇ ਉਹੀ ਹੈ ਉਹਦ ਉਦੋਂ ਫਿਰ, ਨਾ ਮੀਂਹ ਆਵੇ ਤਾਈ ਠੀਕ ਹੈ।
ਸਹੀ ਗੱਲ ਹੈ। ਫ ਮੀਂਹ -ਮੀਂਹ ਨਾ ਕੁਛ ਤੋ ਹੋ ਜਾਂਦਾ ਹੈ ਵੀ ਇਵੇਂ ਹੋ ਗਿਆ ਤੇ ਫਸਲਾਂ ਤੇ ਵਿਚਾਰੀਆਂ ਨੂੰ, ਪਾਣੀ ਮਿਲ ਜਾਂਦਾ।
ਹੁ ਉਹ ਤਾਂ ਚੱਲ ਹੈ।
ਹੂ ਹੂ ਕੋਈ ਖੇਤਾਂ ਚ ਪੱਠੇ ਪੁੱਠੇ ਹੋ ਜਾਂਦੇ ਆ ਬਿਚਾਰੇ ਗਰੀਬ ਕੋਈ ਡੰਗਰ ਪਸੂ ਰੱਖਦੇ ਆ ਉਹਨਾਂ ਦੇ। ਲੇ ਆਂਦੇ ਵਿਚਾਰੇ ਹੁ, ਓਓਓਓ ਹੋਰ ਦੱਸੋ ਸਵੇਰੇ ਕਿੰਨੇ ਵਜੇ ਉੱਠਦੇ ਹੋ?
ਜਦੋਂ ਉਠੋ ਤਾਂ ਜਾਗ ਆ ਜਾਂਦੀ ਆ, ਉਦੋਂ ਹੀ ਉੱਠ ਜਾਂਦੇ ਆ।
ਜਲਦੀ ਉੱਠਣਾ ਚਾਹੀਦਾ ਐ ਠੀਕ ਐ।
ਕਿਵੇਂ, ਜਲਦੀ ਉੱਠਣਾ ਚਾਹੀਦਾ ਹੈ ਸਵੇਰੇ ਜਲਦੀ ਉੱਠੋ। ਜਲਦੀ ਸੋਵੋ ਤੇ ਜਲਦੀ ਉੱਠੋ। ਉਠੋ ਮੋਰਨਿੰਗ ਵੋਕ ਕਰਨੀ ਚਾਹੀਦੀ ਹੈ ਯੋਗਾ ਕਰੋ। ਕੀ ਕਰਦੇ ਹੋ ਤੁਸੀਂ
ਕੁੱਝ ਨੀ ਸੀ ਮੋਰਨਿੰਗ ਵੋਕ ਤੇ ਜਾਂਦੀ ਆਂ ਮੈਂ।
ਅੱਛਾ ਕਿੱਥੇ
ਕਿਥੇ ਜਾਣਾ ਹੁੰਦਾ ਮੋਰਨਿੰਗ ਵੋਕ ਤੇ।
ਪਤਾ ਨੀ ਕਿੱਥੇ ਜਾਣਾ ਹੁੰਦਾ। ਹੂੰ ਹੋਰ ਦੱਸੋ।
ਹੋਰ ਵਧੀਆ ਐ।
ਏ, ਮੋਰਨਿੰਗ ਵੋਕ ਕਰਕੇ ਤੇ ਯੋਗਾ ਕਰਕੇ ਪਤਾ ਐ ਕਿੰਨੇ ਰੋਗ ਕੱਟਦੇ ਐ।
ਹਾਂਜੀ ਉਹ ਤਾਂ ਫੇਰ ਕੱਟਦੇ ਈ ਨਈ।
ਹੂ
ਤੁਸੀਂ ਅੰਧੇ ਔ।
ਹਾਂ ਮੈਂ ਤੇ ਰੋਜ਼ ਹੀ ਕਰਦੀ ਆ। ਸਵੇਰੇ ਸਵੇਰੇ ਉੱਠ ਕੇ।
ਫੇਰ ਤੁਹਾਡੇ ਤਾਂ ਕੋਈ ਰੋਗੀ ਕੋਈ ਹੋਣਾ ਨਹੀਂ ਹੋਣਾ।
ਹੂ।
ਤੁਸੀਂ ਤੇ ਫਿਰ ਬਿਲਕੁਲ ਫਿੱਟ ਹੋਣੇ ਹੋਂਗੇ।
ਹਾਂ ਮੈਂ ਤੇ ਬਿਲਕੁਲ ਈ ਫਿੱਟ ਆਂ।
ਹੂੰ ਕੋਈ ਬਿਮਾਰੀ ਵੀ ਨਹੀਂ ਹੋਣੀ ਫਿਰ ਤਾਂ।
ਨਹੀਂ ਜੀ ਕੋਈ ਨਹੀਂ ਬਿਮਾਰੀ। ਯੋਗਾ ਤੇ ਫੇਰ ਕਰਨਾ ਹੀ ਚਾਹੀਦਾ ਕਿੰਨੇ ਰੋਗ ਕੱਟਦੇ ਮੈਂ ਕਰਦੀ ਹਾਂ ਤੁਸੀਂ ਨੀ ਕਰਦੇ।
ਯੋਗਾ ਤਾਂ ਨਹੀਂ ਕਰਦੇ ਐਕਸਰਸਾਈਜ਼ ਕਰ ਲੈਂਨੇ ਆ ਹਾਂਜੀ।
ਐਕਸਰਸਾਈਜ਼ ਤੇ ਯੋਗਾ ਅਲੱਗ- ਅਲੱਗ ਹੁੰਦੀ ਹੈਗੀ।
ਹਾਂ, ਕਿਵੇਂ ਤੁਹਾਨੂੰ ਪਤਾ ਨੀ ਹੈਗਾ।
ਨਹੀਂ ਮੈਨੂੰ ਨੀ ਪਤਾ।
ਨਹੀਂ ਜੀ ਯੋਗਾ ਤੇ।
ਅੱਛਾ ਅੱਛਾ- ਅੱਛਾ। ਹੋਰ, ਕੀ ਕਰਦੇ ਓ, ਤੁਸੀਂ ਕੀ ਕੰਮ ਕਰਦੇ ਓ? ਕੀ ਕੰਮ ਕਰਦੇ ਹੋ ਤੁਸੀਂ?
ਮੈਂ ਤਾਂ ਕੁਛ ਨੀ ਕਰਦੀ, ਪੜ੍ਹਦੀ ਆ, ਪੜ੍ਹਦੀ ਹਾਂ ਮੈਂ ਤਾਂ।
ਹੋਰ ਕਿਵੇਂ ਚੱਲਦੀ ਆ ਪੜ੍ਹਾਈ, ਪੜ੍ਹਾਈ ਕਿਵੇਂ ਚੱਲਦੀ ਐ?
ਪੜ, ਪੜ੍ਹਾਈ ਵਧੀਆ ਚੱਲ ਰਹੀ ਐ।
ਹੂੰ।
ਵਧੀਆ ਚੱਲ ਰਹੀ ਏ ਜੀ।
ਕੀ- ਕੀ ਪੜ੍ਹਾਈ ਕਰਦੇ ਓ?
ਨੀਟ ਦੀ ਪ੍ਰਪੇਸ਼ਨ ਕਰਦੇ ਆ।
ਅੱਛਾ। ਵਧੀਆ ਐ, ਹੁਣ ਕਿਵੇਂ ਕੋਈ ਕਿਵੇਂ ਘਰੇ ਪੜ੍ਹਦੇ ਓ, ਕੋ ਕੋਚਿੰਗ ਲੈ ਰੱਖੀ, ਕੀ ਕਰਦੇ ਓ?
ਔਨਲਾਈਨ ਕੋਚਿੰਗ ਕੀ ਰੱਖੀ ਐ।
ਅੱਛਾ ਠੀਕ ਆ ਵਧੀਆ ਐ, ਘਰੇ ਪੜ੍ਹਾਈ ਹੋ ਜਾਂਦੀ ਹੈ।
ਹਾਂਜੀ।
ਹੂੰ- ਹੂੰ, ਹੋਰ?
ਹੋਰ ਵਧੀਆ।
ਹੂੰ -ਹੂੰ। ਹੋਰ ਪੜ੍ਹਾਈ, ਹੋਰ ਘਰੇ ਕੌਣ -ਕੌਣ ਐ?
ਔਰ ਘਰੇ ਮੰਮੀ ਐ, ਡੈਡੀ ਐ, ਭਾਈ ਐ।
ਅੱਛਾ। ਸਾਡੇ ਤਾਂ ਦੋ ਬੱਚੇ ਐ ਤੇ ਇੱਕ ਮੈਂ। ਮੇਰੇ ਹਸਬੈਂਡ ਤੋਂ ਹੂ।
ਅੱਛਾ!
ਹੂੰ।
ਹੋਰ?
ਹੋਰ ਵਧੀਆ ਐ।
ਹੂ। ਵਧੀਏ ਹੀ ਹੋਣਾ ਚਾਹੀਦਾ, ਸਭ ਕੁਝ।
ਤੁਸੀਂ ਦੱਸੋ ਕੋਈ ਨਵੀਂ ਤਾਜ਼ੀ?
ਨਈ ਤਾਂ ਅਜੇ ਕੀ ਦੱਸੀ ਏ ਭੈਣੇ, ਬਹੁਤ ਗਰਮੀ ਐ ਵੈਸੇ ਨਹੀਂ ਤਾਂ ਜਾਈ ਹੈ ਵੀ ਗਰਮੀ ਬਹੁਤ ਕੀਤਾ ਜਾਦਾ, ਪਤਾ ਨੀ ਗਰਮੀ ਚੋਂ ਕਦੋਂ ਰਾਹਤ ਮਿਲਣਗੀ ਗਰਮੀ 'ਚੋਂ ਗਰਮੀ ਦੇ ਪਤਾ ਨੀ ਕਦੋਂ ਕਮ ਹੋਊਗੀ ਗਰਮੀ?
ਗਰਮੀ ਦੇ ਤਾਂ ਹਾਲੇ ਚਾਰ- ਪੰਜ ਮਹੀਨੇ ਹੋਰ ਪੈਣੀ।
ਚਾਰ -ਪੰਜ ਮਹੀਨਿਆਂ ਚ ਪਤਾ ਨੀ ਕੀ ਹੋਊਗਾ, ਪਤਾ ਹੀ ਨਹੀਂ?
ਹੋਰ ਤਾਂ ਕੀ ਐ?
ਬੁਰੇ ਹਾਲਤ ਹੋ ਜਾਣਗੇ, ਪਰ ਵਿਚਾਰੇ ਛੋਟੇ ਬੱਚੇ ਸਕੂਲ ਜਾਂਦੇ ਆ ਉਹਨਾਂ ਦਾ ਪਤਾ ਨੀ ਕੀ ਹੁੰਦਾ ਹੋਣਾ।
ਹੂੰ, ਐ।
ਹੂੰ -ਹੂੰ। ਸਹੀ ਗੱਲ ਹੈ। ਗਰਮੀ ਹੈ ਹੀ ਬੌਤ, ਚਾਰੇ ਪਾਸੇ ਜੇੜੇ ਵੱਡੇ-ਵੱਡੇ ਦਰਖਤ ਸੜਕਾਂ ਤੇ ਓਹ ਕੱਟ ਤੇ।
ਆਂ, ਅਹੀ ਹਾਲਤ ਹੋਇਆ ਪਿਐ ਸਾਰੀ ਜਗ੍ਹਾਂ ਦਾ, ਕਿਥੇ- ਜਿੱਥੇ ਪੇੜ ਸੀ ਓਹ ਸਾਰੀ ਕੱਟਦੇ।
ਹੋਰ, ਨਵੀਆਂ-ਨਵੀਆਂ ਸੜਕਾਂ ਬਣਾੰਦੇ ਆ ਤਾ ਏ ਪੇੜ ਜੇੜੇ ਪੁਰਾਣੇ-ਪੁਰਾਣੇ ਪੇੜ ਸੀ, ਓਹ ਸਾਰੇ ਵੱਢਤੇ ਤੇ ਹੁਣ
ਪਤਾ ਨੀ ਸੜਕ
ਪਤਾ ਨੀ ਸੜਕਾਂ ਬਣਾ-ਬਣਾ ਕੇ ਕੀ ਕਰਨਾ ਐਹਨਾਂ ਨੇ ਹੈਲੀਕੋਪ ਹੈਲੀਕੋਪਟਰ ਤਾਰਣੇ ਨੇ ਇੱਥੇ।
ਪਤਾ ਨੀ, ਪੈਲਾਂ ਵੀ ਜਦ ਸਾਧਨ ਚੱਲਦੇ ਈ ਸੀ ਤੇ ਹੁਣ ਪਤਾ ਨੀ ਪਤਾ ਨੀ ਕੇੜੇ ਸਾਧਨ ਚੱਲਣਗੇ, ਏਹਨਾਂ ਦੇ?
ਹਾਂ, ਓਈ ਐ।
ਹੂੰ, ਦਿਨੀ ਗਰਮੀ ਬਸ ਦਰਖਤ ਹੋਏ ਫੇਰ ਵੀ ਚਲੋ, ਏਵੇਂ ਤੇ ਹੁੰਦੈ ਐਵੀ ਕੁਛ ਕਮ ਹੋਜੇ ਗਰਮੀ। ਹੋਰ
ਹੋਰ
ਅੱਛਾ, ਚਲੋ ਠੀਕ ਈ ਹੋਣਾ ਚਾਈਦੈ।